ਪਤਾ ਨੀ ਕੀ, ਹਾਂਜੀ ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਹੋਰ ਸੁਣਾਓ ਕੀ ਹਾਲ
ਵਧੀਆ-ਵਧੀਆ ਤੁਸੀਂ ਸੁਣਾਓ।
ਹੋਰ ਮੈਂ ਵਧੀਆ। ਹੂੰ, ਬਸ ਰੋਟੀ ਦੀ ਤੇ ਹੋਰ ਅਜੇ ਇੰਨੀ ਨੀ ਮਤਲਬ ਤਿਆਰੀ ਚ ਲੱਗੇ ਹੋਏ ਆ, ਸਾਡੇ ਸੱਤ ਵੱਜਣ ਲੱਗੇ ਨੇ ਬਸ ਫੇਰ ਮੈਂ ਕਿਹਾ ਚੱਲ ਇੱਕ ਮ ਥੋੜ੍ਹੀ ਦੇਰ ਇਧਰਲਾ ਕੰਮ ਕਰਕੇ ਨਾ ਫੇਰ ਵੜਾਂਗੀ ਕਿਉਂਕਿ ਕਿਚਨ ਵਿੱਚ ਵੀ ਵੜ ਜੋ ਨਾ ਤੇ ਫੇਰ ਗਿੱਲਾ ਹੀ ਹੋ ਜਾਨਾ ਹੁੰਦਾ ਸਾਰਾ। ਹਾਂ ਹੋਰ ਤੇ ਕਿਚਨ ਵਿੱਚ ਵੜ ਜਾਓ ਤੇ ਕਿਚਨ ਤੇ ਫੇਰ ਨਾ ਪਾਸ ਪਾਸੇ ਨਿਗਾਹ ਜਾਂਦੀ ਐ ਏਧਰੋਂ ਕਰਾਂ ਇਹ, ਏਧਰੋਂ ਕਰਾਂ ਹੈ, ਇਹ ਕੁੱਛ ਹੁੰਦਾ ਹੈ ਫੇਰ।
ਕੀ ਬਨਾਨਾ ਤੁਸੀਂ ਪਹਿਲਾਂ ਹੀ ਸੋਚ ਕੇ ਰੱਖਦੇ ਨੇ ਜਾਂ ਵੜਕੇ ਸੋਚਦੇ?
ਨਹੀਂ, ਨਹੀਂ, ਨਹੀਂ ਪਹਿਲੇ ਸੋਚ ਲਿਆ। ਪਹਿਲੇ ਸੋਚ ਲਈਦਾ, ਅੱਜ ਤੇ ਮੈਂ ਬਨਾਨੀ ਏ ਮੈਂ ਚਨੇ ਦੀ ਦਾਲ ਬਨਾਵਾਂਗੀ।
। ਅੱਛਾ, ਨਿਊਟਰੀ ਮੈਨੂੰ ਤਾਂ ਬਹੁਤ ਜਿਆਦਾ ਪਸੰਦ ਐ। ਅਹ ਚਨੇ ਦੀ ਦਾਲ ਸੋਰੀ। ਤੇ ਨਿਊਟਰੀ ਨਾਲ ਸੁੱਕੀ-ਸੁੱਕੀ
ਨਹੀਂ-ਨਹੀਂ ਅਸੀਂ ਚਨੇ ਦੀ ਦਾਲ ਵਿੱਚ ਨਾ ਕਈ ਵਾਰੀ ਤੇ ਅ ਲੋਕੀ ਨਹੀਂ ਹੁੰਦੀ ਉਹ ਬਰੀਕ ਬਰੀਕ ਕੱਟ ਕੇ ਪਾ ਲਈਦੀ ਏ। ਹਾਂ, ਤੇ ਨਾਲ ਘਿਆ ਜਿਹਨੂੰ ਕਹਨੇ ਆ ਲੰਬਾ ਜਿਹੜਾ ਹੁੰਦਾ ਛੋਟਾ ਜਿਹਾ ਪੀਸ ਲਈਦਾ ਟੁਕੜਾ ਐਵੇਂ ਚਾਰ ਜਿਹੜਾ ਵੀ ਇੰਨਾ ਕੋਈ ਪਾਣਾ ਹੁੰਦਾ ਤੇ ਉਹ ਪਾਲ ਲਈ ਦਾ। ਤੇ ਫੇਰ ਅਪਨਾ ਦੂਸਰਾ ਜੇ ਬੜੀ ਨਾਲ ਪਾਨੀ ਹੋਵੇ ਬੜੀ ਹੁੰਦੀ ਨਾ ਮਾਂ ਦੀ ਦਾਲ ਦੀ ਬੜੀ।
ਅੱਛਾ ਜੀ।
ਥੋੜ੍ਹੀ, ਥੋੜ੍ਹੀ ਜਿਹੀ ਹਾਂ ਥੋੜ੍ਹੀ ਹਾਂ ਥੋੜ੍ਹੀ ਜਿਹੀ ਉਹ ਉਹ ਫਰਾਈ ਕਰਕੇ ਨਾ ਤੇਲ ਜਾਂ ਘਿਓ ਵਿੱਚ ਉਹ ਪਾ ਦੋ ਨਾਲ। ਤੇ ਪਹਿਲੋਂ ਤੁਸੀਂ ਨਾ, ਨਾ, ਨਾ, ਨਾ ਬੱਚੇ ਤਾਂ ਕਹਿਣਗੇ ਕਿ ਪਾਤਾ ਕਈ ਕੁਛ ਨਾਮ ਬੋਲਦੇ ਨੇ। ਹਾਂ ਤੇ ਫਿਰ ਅਸੀਂ ਨਾ ਪਹਿਲੇ ਤੇ ਚਨੇ ਦੀ ਦਾਲ ਭੀਗੋਈ ਹੋਈ ਹੈ ਨਾ ਤੇ ਸਿਰਫ ਫੋਨੇ ਚੰਗੀ ਤਰ੍ਹਾਂ ਧੋ ਕੇ ਉਹਨੂੰ ਪਾਣੀ ਚ ਕੱਢ ਦੋ ਉਹਦਾ ਜੋ ਵੀ ਸਟਾ ਚ ਹੁੰਦਾ। ਉਹ ਕਰਕੇ ਫੇਰ ਉਸ ਉਸ ਤੋਂ ਬਾਅਦ ਨਾ ਅਸੀਂ ਉਹਨੂੰ ਅ ਥੋੜਾ ਜਿਹਾ ਪਾਣੀ ਪਾ ਕੇ ਹੂੰ, ਜਿਆਦਾਤਰ ਕੁੱਕਰ ਚ ਪਹਿਲਾਂ ਰੱਖੀ ਦੀ ਐ।
ਅੱਛਾ, ਮੈਨੂੰ ਇਹ ਦੱਸੋ ਤੁਹਾਨੂੰ ਤੁਸੀਂ ਰੋਜ਼ ਰੋਜ਼ ਸਬਜ਼ੀ ਘਿਆ ਬਨਾਨੇ ਹਨਾ, ਮੈਨੂੰ ਇਹ ਦੱਸੋ ਮੈਂ ਹਜੇ ਕੁੜੀ ਚਿੜੀ ਹਾਂ। ਮੈਨੂੰ ਨਾ ਤਰੀ ਆਲੀ ਸਬਜ਼ੀ ਨੀ ਬਨਾਣੀ ਆਂਦੀ। ਵੀ ਮਤਲਬ ਬਨਾਂਦੀ ਆਂ ਨਾ ਉਹ ਬਹੁਤ ਗੰਦੀ ਜਿਹੀ ਬਨਦੀ ਪਾਣੀ-ਪਾਣੀ ਹਾਂਜੀ ਦੱਸੋ।
ਪਹਿਲੇ ਮੈਂ ਤੁਹਾਨੂੰ ਦਾਲ ਦੱਸਾਂ ਦਾਲ ਨੂੰ ਨਾ ਬਸ ਹਲਦੀ ਤੇ ਨਮਕ ਪਾਨਾ ਐ। ਤੇ ਉਹਦਾ ਨਾ ਵਾਈਟ ਜੋ ਉਬਾਲਾ ਆ ਜਾਏਗਾ, ਝੱਗ ਜਿਹੀ ਉਹਨੂੰ ਤੁਸੀਂ ਉਤਾਰ ਦੋ। ਉਹਨੂੰ ਉਤਾਰ ਕੇ ਅ ਕੂਕਰ ਚ, ਕੁੂਕਰ ਚ ਉਹ ਉਹ ਝੱਗ ਜਿਹੜੀ ਏ ਨਾ ਨਹੀਂ ਬੇਟੇ ਪਹਿਲੋਂ ਅਸੀਂ ਬਿਨਾਂ ਢੱਕਣ ਤੋਂ ਬਨਾਨੀ ਐ। ਪਹਿਲੇ ਜਦੋਂ ਆ ਜਿੰਨੀ ਦੇਰ ਝੱਗ ਨਹੀਂ ਲਾਵਾਂਗੇ, ਉਨੀ ਦੇਰ ਅਸੀਂ ਢੱਕਣ ਨਹੀਂ ਬੰਦ ਕਰਨਾ। ਉਹਦੇ ਵਿੱਚ ਉਹ ਝੱਗ ਲਾ ਲਈ ਬੱਸ ਖ਼ਤਮ ਹੋ ਜਾਂਦੀ ਏ, ਇੱਕ ਮਿੰਟ ਇੰਨੀ ਕੁ ਲੱਗਦੀ ਏ। ਉਹ ਉਤਾਰ ਕੇ ਫੇਰ ਅਸੀਂ ਪਤਾ ਕੀ ਕਰਨਾ ਹੁੰਦਾ ਏ?
ਹਾਂਜੀ।
ਉਹ ਉਤਾਰ ਕੇ ਤੇ ਉਹਨੂੰ ਆਪਾਂ ਇਹ ਕਰਨਾ ਹੁੰਦਾ ਏ ਫਿਰ ਅਦਰਕ ਕੱਟੀ ਹੋਈਏ ਹੈਂ ਹਰੀ ਮਿਰਚ ਕੱਟੀ ਹੋਈ ਏ, ਹਾਂ। ਲਸਣ ਦੀ ਅ ਗਰਮੀ ਏ, ਗਰਮੀ ਵਿੱਚ ਤੇ ਦੋ ਤੁਰੀਆਂ ਹੀ ਬਹੁਤ ਅਬਲ ਤੇ ਨਾ ਹੀ ਪਾਓ। ਬਸ ਇਹਨੂੰ ਪਾ ਕੇ ਫਿਰ ਤੁਸੀਂ ਬੰਦ ਕਰਦੋ। ਫਿਰ ਤੁਸੀਂ ਬੰਦ ਕਰ ਦਿੱਤੀ, ਬਸ ਤਿੰਨ ਵਿਸਲਾਂ ਤੋਂ ਵਾਹੋ! ਤੁਹਾਡੀ ਦਾਲ ਬਿਲਕੁਲ ਰੈਡੀ ਹੋ ਗਈ। ਫੇਰ ਇਹਨੂੰ ਦੂਸਰੇ ਪਾਸੇ ਕੜਾਹੀ ਲੈਣੀ ਏ, ਦੇਸੀ ਘਿਓ ਲੈਣਾ ਏ। ਉਹਦੇ ਵਿੱਚ ਇੱਕ ਛੋਟਾ ਜਿਹਾ ਪਿਆਜ ਲੈਣਾ ਏ। ਛੋਟਾ ਜਿਹਾ ਪਿਆਜ ਬਰੀਕ ਕੱਟ ਕੇ ਤੇ ਉਹਦੇ ਵਿੱਚ ਨਾਲ ਜਦੋਂ ਹਲਕਾ ਜੇ ਬਰਾਊਨ ਹੋਜੇ ਨਾ ਪਿਆਜ ਫਿਰ ਤੁਸੀਂ ਉਹਦੇ ਵਿੱਚ ਦੋ -ਦੋ ਜਾਂ ਇੱਕ ਵੱਡਾ ਟਮਾਟਰ ਜਾਂ ਦੋ ਛੋਟੇ ਟਮਾਟਰ ਉਹ ਭਾਵੇਂ ਘੀਆ ਕਸ ਕਰਕੇ ਪਾ ਲਓ ਭਾਵੇਂ ਇਓਂ। ਤੇ ਫਿਰ ਤੁਹਾਡੀ ਦਾਲ ਦਾ ਤੜਕਾ ਉਹਦੇ ਵਿੱਚ ਪਾ ਦੋ। ਜੀਰਾ, ਨਮਕ, ਕਾਲੀ ਮਿਰਚ, ਹਲਕੀ -ਹਲਕੀ ਕਿਉਂਕਿ ਵੈਸੇ ਮਿਰਚ ਦੀ ਲੋੜ ਨਹੀਂ ਹੁੰਦੀ। ਔਲਰੇਡੀ ਮਿਰਚਾਂ ਹੁੰਦੀਆਂ, ਬਸ ਇਹ ਤੁਹਾਡੀ ਦਾਲ ਰੈਡੀ ਹੋ ਗਈ ਚਨੇ ਦੀ। ਤੇ ਜਿਹੜੀ ਤੁਸੀਂ ਤਰੀ ਵਾਲੀ ਸਬਜੀ ਕਹਿੰਦੇ ਹੋ ਨਾ ਮੇਰੇ ਕੋਲ ਤਰੀ ਵਾਲੀ ਸਬਜ਼ੀ ਨਹੀਂ ਸਹੀ ਬਣਦੀ, ਉਹਦਾ ਤੁਸੀਂ ਨਾ ਮਿਕਸੀ ਵਿੱਚ ਪਹਿਲੇ ਪਿਆਜ਼ ਕਰ ਲਉ। ਪਿਆਜ ਕਰ- ਕਰ ਲੈ ਉਸ ਤੋਂ ਬਾਅਦ ਤੁਸੀਂ ਮਿਕਸੀ ਵਿੱਚ ਟਮਾਟਰ ਵੱਖਰੇ ਕਰ ਲਓ, ਵਿੱਚ ਉਹਦੇ ਹਰੀਆਂ ਮਿਰਚਾਂ ਪਾ ਪਾ ਲਓ ਦੋ ਥੋੜ੍ਹੀ ਜਿਹੀ ਅਦਰਕ ਪਾ ਲਉ, ਦੋ ਇੰਚ ਬਸ ਇਹ ਟਮਾਟਰਾਂ ਦੇ ਵਿੱਚ ਹਰੀ ਮਿਰਚ, ਅਦਰਕ ਤੇ ਟਮਾਟਰ ਇਹ ਵੱਖਰੇ ਬੀਟ ਕਰ ਲਉ। ਹੁਣ ਤੁਸੀਂ ਨਾ ਆਪਣਾ ਆਲੂ ਸਮਝ ਲਓ, ਆਲੂ ਬਣਾਣੇ ਨੇ ਨੇ ਆਲੂ ਵੜੀਆਂ ਜਾਂ ਆਲੂ ਦੇ ਨਾਲ ਕੋਈ ਹੋਰ ਚੀਜ਼ ਐਡ ਕਰ ਲਓ। ਸੁੱਕੀ ਆਲੂ, ਗ੍ਰੇਵੀ ਵਾਲੇ ਬਣਾਣੇ ਨਾ। ਗਰੇਵੀ ਵਾਲੇ ਆਲੂ ਬਣਾਣੇ ਆ, ਹੁਣ ਤੁਸੀਂ ਇਹਨਾਂ ਨੂੰ ਮਸ ਜਿਹੜੇ ਪਿਆਜ ਨਾ ਕੀਤੇ ਹੋਏ ਇਹਨਾਂ ਨੂੰ ਇੰਨੀ ਅੱਛੀ ਤਰ੍ਹਾਂ
ਘਿਓ ਪਾਲੋ ਤੇ ਇਹ ਜਦੋਂ ਤੁਹਾਡੇ ਬਰਾਊਨ ਹੋ ਜਾਣ ਜਿਵੇਂ ਨਾ ਤੁਹਾਡਾ ਪਿਆਜਾਂ ਦਾ ਜੋ- ਜੋ ਵੀ ਪਾਇਆ ਤੇਲ, ਘਿਓ ਬਿਲਕੁਲ ਅਲੱਗ ਜਿਹਾ ਥੋੜਾ ਜਿਹਾ ਹੋਜੇਗਾ, ਪਿਆਜਾਂ ਤੋਂ ਸਮਝੋ ਉਸ ਤੁਹਾਡੇ ਪਿਆਜ ਬਿਲਕੁਲ ਰੈਡੀ ਹੋ ਗਏ ਨੇ, ਭੁੱਜ ਗਏ ਨੇ। ਉਸ ਤੋਂ ਬਾਅਦ ਤੁਸੀਂ ਜਿਹੜਾ ਉਹ ਟਮਾਟਰ, ਅਦਰਕ ਉਹ ਉਹਦੇ ਵਿੱਚ ਪਾ ਦੋ। ਫਿਰ ਉਹਨੂੰ ਮਤਲਬ ਮਿਕਸ ਕਰਲੋ, ਮਿਕਸ ਕਰਨ ਤੋਂ ਬਾਅਦ ਫੇਰ ਤੁਸੀਂ ਅਸੀਂ ਆਪਣੇ ਜਿਹੜੀ ਇਹ ਨਮਕ ਦਾਨੀ ਐ ਉਹਦੇ ਵਿੱਚੋਂ ਇਹ ਦੇਗੀ ਮਿਰਚ ਪਾ ਲੋ ਹੈਂ ਤੇ ਅਤੇ ਸਵਾਦ ਅਨੁਸਾਰ ਲਾਲ ਮਿਰਚ ਜੋ ਵੀ ਪਾਣਾ ਤੇ ਨਮਕ ਹਲਦੀ ਪਾਲੋ।
ਇਹਦੇ ਨਾਲ ਇਹ ਕੀ ਹੁੰਦਾ ਹੈ ਬਈ ਸਬਜ਼ੀ ਦਾ ਕਲਰ ਬੜਾ ਸੋਹਣਾ ਹੁੰਂਦਾ ਬਹੁਤ ਸੋਹਣਾ ਲੱਗਦਾ ਹੈ ਖਾਣ ਤੇ ਕਿਸੇ ਦੇ ਅੱਗੇ ਰੱਖੀ ਹੋਈ ਸੋਹਣੀ ਲੱਗਦੀ ਐ, ਬਸ ਇਹੋ ਹੀ ਹਲ ਨਮਕ ਹਲਦੀ ਤੇ ਦੇਗੀ ਮਿਰਚ ਪਾ ਲਓ, ਫੇਰ ਇਸ ਤੋਂ ਬਾਅਦ ਤੁਸੀਂ ਤੁਸੀਂ ਜਿਹੜੇ ਆਲੂ ਕੱਟੇ ਨੇ ਆਲੂਆਂ ਨੂੰ ਅੱਛੀ ਤਰ੍ਹਾਂ ਧੋ ਲਿਆ। ਲੰਬੇ -ਲੰਬੇ ਆਲੂ ਕੱਟ ਕੇ ਉਹਨਾਂ ਨੂੰ ਧੋ ਲਿਆ। ਫਿਰ ਹੁਣ ਤੁਸੀਂ ਉਸ ਮਸਾਲੇ ਦੇ ਵਿੱਚ ਇਹ ਆਲੂ ਪਾਓ, ਹੁਣ ਆਲੂਆਂ ਨੂੰ ਵੀ ਤੁਸੀਂ ਪੰਜ ਮਿੰਟ ਘੜੀ ਤੋਂ ਵੇਖ ਕੇ ਜਾਂ ਪੰਜ ਮਿੰਟ ਤਿੰਨ ਮਿੰਟ ਤਿੰਨ ਮਿੰਟ ਉਹਨੂੰ ਉੱਪਰ ਥੱਲੇ ਸਿਮ ਗੈਸ ਤੇ ਕਰਦੇ ਰਵੋ। ਥੋੜ੍ਹੀ ਹਲਕੀ ਕਰ ਲਓ, ਖੁ ਥੋੜੀ ਤੇਜ਼ ਕਰ ਲਉ। ਉਹਨੂੰ ਅੱਛੀ ਤਰ੍ਹਾਂ ਇਸ ਤਰ੍ਹਾਂ ਕਰਕੇ ਉੱਪਰ ਨੀਚੇ ਕਰਦੇ ਰਵੋ। ਫਿਰ ਦੂਜੇ ਪਾਸੇ ਕੋਸਾ ਪਾਣੀ ਰੱਖ ਲਓ ਗਰਮ ਪਾਣੀ ਹਲਕਾ ਜਿਹਾ ਉਹ ਪਾਣੀ ਪਾਓ, ਫੇਰ ਉੱਚੇ ਨੀਵੇਂ ਕਰੋ ਫਿਰ ਹਲਕਾ ਜਿਹਾ ਪਾਣੀ ਪਾਓ। ਫਿਰ ਤੁਸੀਂ ਜਿੰਨੀ ਮਤਲਬ ਗਰੇੇਵੀ ਬਣਾਣੀ ਹੈ ਦੋ ਕਟੋਰੀ ਪਾਣੀ ਪਾ ਕੇ ਤੇ ਉਹਨੂੰ ਤੁਸੀਂ ਵਿਸਲ ਦਵਾ ਲਓ ਤੇ ਉਹ ਤੁਹਾਡੀ ਤੁਸੀਂ ਖਾਓਗੇ ਇੰਨੀ ਅੱਛੀ ਗਰੇੇਵੀ ਵਾਲੀ ਸਬਜ਼ੀ ਹੋਏਗੀ। ਫਿਰ ਜਦੋਂ ਖੋਲ੍ਹਣਾ ਹੈ ਢੱਕਣ ਅਤੇ ਕੱਚਾ ਭੁੰਨਾ ਜੀਰਾ ਪਾ ਲਉ ਜ਼ਰਾ ਜਿਹਾ ਤੇ ਥੋੜਾ ਜਿ ਮਤਲਬ ਕੋਈ ਫਲੇਵਰ ਦੇਣ ਲਈ ਗਰਮ ਮਸਾਲਾ ਪਾ ਲੋ।
ਹਾਂਜੀ -ਹਾਂਜੀ ਕਾਲੀ ਮਿਰਚ ਉੱਥੇ ਤੀ ਤੁਹਾਨੂੰ ਤਾਂ ਐਕਸਪੀਰੀਅੰਸ ਆ ਨਾ ਤੁਸੀਂ ਬਹੁਤ ਹੈਲਦੀ ਬਣਾਂਦੇ ਐ।
ਮੈਨੂੰ ਤਾਂ ਬਹੁਤ ਐਕਸਪੀਰੀਅੰਸ ਐ, ਮੇਰਾ ਕੰਮ ਹੀ ਕਿਚਨ ਦਾ। ਮੈਂ ਕਿਸੇ ਨੂੰ ਕਿਸੇ ਵੇਲੇ ਘਬਰਾ ਵੀ ਜਾਂਦੀ ਹਾਂ, ਫਿਰ ਵੀ ਕਹਿੰਦੀ ਆ ਅੱਛਾ ਚੱਲ ਥੋੜ੍ਹੀ ਦੇਰ ਨੂੰ ਆਂਦੀ ਹਾਂ। ਥੋੜ੍ਹਾ ਜਿਹਾ ਫਿਰ ਹੋਰ ਕਰਲਾਂਗੇ। ਤੇ ਕਰਨਾ ਪੈਂਦਾ ਵੀ ਹੈ ਬੱਚੇ ਬੜੇ ਸਵਾਦ ਨਾਲ ਮੇਰੇ ਬੱਚੇ ਖਾਂਦੇ ਨੇ ਬਹੁਤ ਸਵਾਦ ਨਾਲ ਮੈਂ ਹੁਣ ਇਸੇ ਤਰ੍ਹਾਂ ਹੀ ਫਿਰ ਕਹਿੰਦੀ ਹਾਂ ਚ ਦੂਜੇ ਪਾਸੇ ਥੋੜੀ ਜਿਹੀ ਚਲ ਮਕਰੋਨੀ ਬਣਾਲਾ, ਥੋੜੀ ਜਿਹੀ ਇਹ ਉਬਾਲ ਲੈਂਦੀ ਹਾਂ ਐਂ ਹੁਣ ਤੜਕਾ ਲਾ ਲਾਂਗੇ ਦੂਜੇ ਪਾਸੇ ਕੋਈ ਮੂੰਗੀ ਦੀ ਦਾਲ ਦੇ ਬੜੇ ਉਹ ਮ ਇਹਦਾ ਮਤਲਬ ਬੱਚਿਆਂ ਨੂੰ ਮਜ਼ਾ ਆਂਦਾ। ਬੱਚਿਆਂ ਨੂੰ ਮਜ਼ਾ ਬੜਾ ਆਂਦਾ।
ਨਾ- ਨਾ -ਨਾ ਮੈਂ ਕੱਲ ਪਤਾ ਕੱਲ ਮੈਂ ਕਿੰਨੇ ਪਕਵਾਨ ਬਣਾਏ, ਕੱਲ੍ਹ ਮੇਰੀ ਬੇਟੀ ਆਈ ਸੀ। ਸੀ ਉਹਨੇ ਲੈਣ ਆਣਾ ਸੀ ਤੇ ਉੱਧਰ ਮੈਂ ਆਪਣੇ ਨੂੰਹ ਨੂੰ ਵੀ ਕਿਹਾ ਕਿ ਤੁਸੀਂ ਵੀ ਇੱਧਰ ਆ ਜਾਓ ਆਪਣੇ ਬੇਟੇ ਨੂੰ ਉਹਨੂੰ- ਉਹਨੂੰ
ਬਈ ਇੱਥੇ ਈ ਖਾਣਾ ਖਾ ਲਿਆ ਜੇ, ਮੈਂ ਪਤਾ ਉਹਦੇ ਵਿੱਚ ਕੀ ਬਣਾਏ? ਮੂੰਗੀ ਦੀ ਦਾਲ ਦੇ ਵੜੇ। ਦਹੀਂ ਚ ਪਾਈ ਫਿਰ ਮੈਂ ਮਕਰੋਨੀ ਬਣਾਈ ਫਿਰ ਮੈਂ ਇਹ ਤੇ ਪੀਨਟ ਸੈਲਡ ਬਣਾਇਆ ਖੀਰਾ ਟਮਾਟਰ ਤੇ ਪੀਨਏਟਸ ਤੇ ਬਰੀਕ- ਬਰੀਕ ਇਕ ਪਨੀਰ ਤੇ ਇਹ ਉੱਪਰ ਹਲਕੀ ਕਿ ਜੇ ਕਾਲੀ ਮਿਰਚ ਤੇ ਹਲਕਾ ਜਿਹਾ ਅੱਠ ਦਸ ਨਿੰਬੂ ਦੀਆਂ ਬੂੰਦਾਂ।
ਉਹ ਇੰਨਾ ਸਵਾਦ ਇਹਨਾਂ ਨੇ ਖੁਸ਼ ਹੋ ਕੇ ਖਾਧਾ, ਫਿਰ ਮੈਂ ਬਣਾਏ ਆਲੂ ਬੋਇਲ ਕੀਤੇ ਆਲੂ ਆਲੂ ਬੋਇਲ ਕਰਕੇ ਉਹਨੂੰ ਬ੍ਰੈਡ ਦੇ ਵਿੱਚ ਮੈਸ਼ ਕਰਕੇ ਸਾਰਾ ਜਿਵੇਂ ਆਟਾ ਬਣ ਬ ਜਾਂਦਾ ਆਟਾ ਗੁੰਨਿਆ ਹੁੰਦਾ, ਉਹਦੇ ਫਿਰ ਮੈਂ ਛੋਟੇ ਛੋਟੇ ਕਟਲਸ ਬਣਾਏ।
ਤੇ ਉਸ ਤੋਂ ਬਾਅਦ ਫਿਰ ਮੈਂ ਕਸਟਰਡ ਬਣਾਇਆ, ਮੈਂ ਪੰਜ ਛੇ ਆਈਟਮਾਂ ਬਣਾਈਆਂ।
ਇੰਨਾ ਮੈਨੂੰ ਹੁੰਦਾ ਕਿ ਚੱਲ ਬੇਟੀ ਆਈ ਦੀ ਸੀ ਤੇ ਦੋਹਤਾ ਆਇਆ ਦਾ ਸੀ। ਚੱਲ ਬੱਚੇ ਖਾਣ ਨਾ ਖਾਣ ਖੁਸ਼- ਖੁਸ਼ ਹੁੰਦੇ ਨੇ ਬੱਚੇ ਬੱਚਿਆਂ ਨੂੰ ਸਵਾਦ ਬੜਾ ਹੁੰਦਾ ਨਾਨੀਆਂ ਫਿਰ ਮੈਂ ਆਮ ਭੰਨਾ ਵੀ ਬਣਾਇਆ।
ਅੱਛਾ, ਆਮ ਪੰਨਾ ਮੈਨੂੰ ਵੀ ਬਹੁਤ ਟੇਸਟੀ ਲੱਗਦਾ, ਹਾਂ।
ਆਮ ਪੰੰਨਾ ਚਲੋ ਕਦੀ ਮਿਲਾਂਗੇ, ਤੁਹਾਨੂੰ ਮੈਂ ਆਮ ਪੰੰਨਾ ਵੀ ਸੁਆਦ ਦਿਖਾਵਾਂਗੀ। ਤੁਹਾਨੂੰ ਦੱਸਾਂਗੇ, ਤੁਸੀਂ ਆਓ ਮੇਰੇ ਘਰ ਆਓ, ਤੁਹਾਨੂੰ ਮੈਂ ਆਮ ਪੰਨਾ
ਅੱਛਾ। ਅੱਛਾ-ਅੱਛਾ। ਅੱਛਾ-ਅੱਛਾ ਮ ਕੋਈ ਨਹੀਂ, ਠੀਕ ਹੈ ਚਲੋ।
ਤੁਸੀਂ ਗਰੇੇਵੀ ਵਾਲਾ ਜੋ ਵੀ ਤਰੀ ਬਣਾਉਣੀ ਹੈ ਬਸ ਇਹ ਇਹੀ ਹੈ ਸੇਮ, ਬਹੁਤਾ ਉਬਾਲਣ ਦਾ ਕੰਮ ਹੁੰਦਾ, ਮਸਾਲਾ ਭੁੰਨਣ ਦਾ ਕੰ ਕੰਮ ਹੁੰਦਾ ਹੈ।
ਮਸਾਲਾ ਸਹੀ ਭੁੰਨਿਆ ਦਾ ਨਾ, ਤੇ ਤੁਸੀਂ ਖਾਲੀ ਉਹਦੇ ਨਾਲ ਗਰੇਵੀ ਨਾਲ ਵੀ ਖਾ ਲਉਗੇ। ਖਾਲੀ ਗਰੇਵੀ ਨਾਲ ਵੀ ਬੜਾ ਸਵਾਦ ਆਏਗਾ ਤੁਹਾਨੂੰ ਇਸੇ ਨਾਲ। ਚਾਹੇ ਸਬਜ਼ੀ ਕੱਟ ਕੇ ਪਾਓ ਨਾ ਪਾਓ, ਉਹਦੇ ਵਿੱਚ ਹਲਕੀ ਜਿਹੀ ਕੋਈ ਵੀ ਮਲਾਈ ਦਾ ਚਮਚ ਪਾ ਲਉ, ਤੇ ਨਾਲ ਪਾਣੀ ਪਾ ਦੋ ਤੇ ਉਹਨੂੰ ਥੋੜ੍ਹਾ ਜਿਹਾ ਉਪ ਚੇ ਕਰਕੇ, ਪਾਣੀ ਦੀ ਕਟੋਰੀ ਪਾ ਕੇ, ਉਹਦੇ ਨਾਲ ਗਰੇਵੀ, ਉਹ ਗਰੇਵੀ ਕਹਿ ਦਿੰਦੇ ਉਹਨੂੰ ਕਈ ਲੋਕੀ ਗਰੇਵੀ ਚ ਮਲਾਈ ਵੀ ਪਾ ਲੈਂਦੇ ਨੇ। ਕਈ ਲੋਕੀ ਦਹੀਂ ਵੀ ਪਾ ਲੈਂਦੇ ਨੇ, ਓਕੇ। ਚਲੋ ਜੀ, ਹਾਂ ਜੀ, ਬਹੁਤ ਅੱਛਾ ਮੈਨੂੰ ਮਿਲੇ, ਮੈਨੂੰ ਵੀ ਤੁਸੀਂ ਪਹਿਲੀ ਵਾਰੀ ਮਿਲ ਹੋ। ਬੜਾ ਅੱਛਾ ਲੱਗਾ ਚਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।
ਚਲੋ ਜੀ, ਓਕੇ ਜੀ, ਬਾਏ।
ਹਮ।